ਸਸ੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ।
ਹਾਂਜੀ- ਹਾਂਜੀ ਤੁਸੀਂ ਦੱਸੋ।
ਅਸੀਂ ਵੀ ਵਧੀਆ ਜੀ, ਹੋਰ ਘਰ ਪਰਿਵਾਰ ਸਾਰੇ ਵਧੀਆ।
ਹਾਂਜੀ- ਹਾਂਜੀ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰੇ ਕਿੱਦਾਂ ਸਭ।
ਸਾਰੇ ਵਧੀਆ ਜੀ ਵਧੀਆ।
ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਏ ਪ੍ਰੋਪਰ।
ਹਾਂਜੀ ਹਾਂ ਬਹੁਤ ਵਧੀਆ ਆ ਰਹੀ ਹੈ ਜੀ।
ਹਾਂਜੀ, ਹੋਰ ਦੱਸੋ ਕੀ ਕਰਦੇ ਸੀਗੇ।
ਕੁਛ ਨੀ ਬਸ ਫ੍ਰਰੀ ਸੀਗੇ।
ਅੱਛਾ- ਅੱਛਾ ਤੇ ਅੱਜ ਅਸੀਂ ਐ ਟੋਪਿਕ ਬਾਰੇ ਗੱਲ ਕਰਾਂਗੇ ਕਿ। ਪਹਿਲੇ ਜਿੱਦਾਂ ਦੇਸੀ ਨੁਸਖੇ ਹੁੰਦੇ ਸੀਗੇ ਤੇ ਹੁਣ ਉਹ ਚੀਜ਼ਾਂ ਜਿਵੇਂ ਉਹਨੂੰ ਇੱਥੇ ਖਿਡਾਉਣੀਆ ਨੇ ਲੈਂਦੀ ਜਿਦਾ।
ਹਾਂਜੀ- ਹਾਂਜੀ ਬਿਲਕੁਲ ਜੀ ਬਿਲਕੁਲ।
ਵੀ ਐਦਾਂ ਲਾਓ ਕਿ ਜਿੱਦਾਂ ਪਹਿਲੇ ਪੇਟ ਦਰਦ ਹੁੰਦਾ ਸੀ ਤੇ ਲੋਕੀ ਅਜਵਾਇਨ ਲੈ ਲੈਦੇਂ ਸੀਗੇ।
ਹਾਂਜੀ।
ਜਿੱਦਾਂ ਗਲਾ ਖ਼ਰਾਬ ਹੁੰਦਾ ਸੀ ਤੇ ਗਰਮ ਪਾਣੀ ਦੇ ਗਰਾਰੇ ਕਰ ਲੈਂਦੇ ਸੀ ਨਮਕ ਪਾ ਕੇ।
ਹਾਂਜੀ ਹਾਂ ਤੇ ਇੱਕ ਟੋਸੀ ਵਗੈਰਾ ਵੀ ਸੀ ਲੋਕ ਲੈਂਦੇ ਸੀਗੇ ਦੇਖੋ ਹਨਾ।
ਹਾਂਜੀ। ਜੀ ਹਾਂਜੀ।
ਜਦੋਂ ਉਹਨਾਂ ਨੂੰ ਸਰ। ਜਿਹਦੇ ਵਿੱਚ ਗਲਾ ਖ਼ਰਾਬ ਹੁੰਦਾ ਸੀ ਜਾਂ ਖਾਂਸੀ ਜ਼ੁਕਾਮ ਹੁੰਦਾ ਸੀਗਾ।
ਹਾਂਜੀ- ਹਾਂਜੀ।
ਏ ਵੀ ਹੈਗਾ।
ਹੁਣ ਅੱਜ ਦੇ ਟਾਈਮ 'ਚ ਉਹ ਚੀਜ਼ਾਂ ਦਵਾਈਆਂ ਨੇ ਲੈ ਲਈ ਹੈ ਕਿ ਬਈ ਜੇ ਗਲਾ ਖਰਾਬ। ਵੀ ਹੁਣ ਡਾਕਟਰ ਨੂੰ ਦਿਖਾਓਗੇ। ਤਾਂ ਉਹ ਪੰਜ, ਛੇ ਦਵਾਈਆਂ ਤੇ ਗਲੇ ਦੀ ਦੇ ਦੇਗਾ।
ਹਾਂਜੀ! ਬਿਲਕੁਲ ਜੀ ਬਿਲਕੁਲ।
ਔਰ ਫੀਸਾਂ ਵੀ ਮਹਾਨ ਹੈ। ਦੇਖੋ ਤੁਸੀ ਅੱਜ ਦੇ ਟਾਈਮ 'ਚ ਬਹੁਤ ਫੀਸਾਂ ਏਂ, ਦਵਾਈਆਂ ਦੀ ਵੀ।
ਹਾਂਜੀ! ਪਹਿਲਾਂ ਤਾਂ ਤੁਸੀਂ ਲੈ ਲਓ ਵੀ ਡਾਕਟਰ ਨੂੰ ਮਿਲਨ ਦੀ ਫੀਸ ਹੈ ਜਿਹੜੀ, ਓਹੀ ਬਹੁਤ ਹੁੰਦੀ ਹੈ।
ਹਾਂਜੀ! ਹੁਣ ਤਾਂ ਸਪੈਸ਼ਲੀ, ਕਿ ਬਈ ਏਧਰ ਇਹ ਚੀਜ ਹੋ ਗਈ ਕਿ ਬਈ ਸੌ ਰੁਪਏ ਤਾਂ ਪਰਚੀ-ਪਰਚੀ ਦੇ ਹੈਗੇ ਹੈ।
ਨਹੀਂ ਮੈਮ, ਸੌ ਤਾਂ ਬਹੁਤ ਘੱਟ ਕਹਿ ਰਹੇ ਹੋ ਤੁਸੀ। ਚਾਰ ਸੌ ਰੁਪਇਆ ਲੈ ਰਹੇ ਨੇ। ਉਹ ਡਾਕ ਡੋਕਟਰ ਨੂੰ ਮਿਲਣ ਦੀ ਫੀਸ ਅੱਜ-ਕੱਲ।
ਨਹੀਂ ਏਧਰ ਦੀ ਸਾਈਡ 'ਚ ਮਤਲਬ, ਅੱਧੇ ਤੋ ਜਿਆਦਾ ਤਾਂ ਸੌ ਰੁਪਏ ਹੀ ਬ ਪਰਚੀ ਦੀ ਫੀਸ ਹੈ। ਬਾਕੀ ਜੇ ਮਤਲਬ ਵੱਡੇ ਹੋਸਪਿਟਲਸ ਦੀ ਤੇ ਤੇ ਉੱਧਰ ਹੈਗੇ ਆ
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਤੇ ਮਤਲਬ ਤੁਸੀ ਜਿੱਦਾਂ ਅਸੀ, ਪਹਿਲੇ ਵਾਲੇ ਵੀ ਸਿਸਟਮ ਕਰ ਸਕਦੇ ਹਾਂ, ਜਿੱਦਾਂ ਦੇਸੀ ਨੁਸਕੇ ਹੁੰਦੇ ਸੀਗੇ।
ਹਾਂਜੀ-ਹਾਂਜੀ। ਬਿਲਕੁਲ ਜੀ, ਪਰ ਹੁਣ ਬਹੁਤ ਲੋਕ ਨੇਂ ਜਿਹੜੇ ਦੇਸੀ ਦੁਕ ਤੇ ਓਹਨੂੰ ਯੂਜ਼ ਵੀ ਕਰਦੇ ਨੇਂ ਦੇਖੋ, ਹਨਾ।
ਹਾਂਜੀ।
ਪਰ, ਕਈ ਨਹੀਂ ਵੀ ਕਰਦੇ ਹੈਗੇ।
ਕਿਉਂਕਿ ਉਹਨਾਂ ਨੂੰ ਚਾਹੀਦਾ ਹੈ, ਕਿ ਸਾਡਾ ਟਰੀਟਮੈਂਟ ਵਧੀਆ ਹੋਉਨਾ ਚਾਹੀਦਾ। ਦਵਾਈਆਂ ਨਾਲ ਹੀ ਹੋਉਨਾ 'ਚ ਚਾਹੀਦਾ ਏ, ਅੱਸੀ ਛੇਤ
ਹਾਂਜੀ ਹਾਂ, ਕਿਉਂਕਿ ਬਈ ਚੀਜ ਦੇ ਵਿੱਚ, ਉਹ ਬਹੁਤ ਘੱਟ ਹੈ ਜਿਹੜਾ ਬਿਲੀਵ ਕਰਦੇ ਨੇਂ, ਹਨਾ।
ਹਾਂਜੀ-ਹਾਂਜੀ।
ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦੇਖੋ, ਹੋਸਪਿਟਲ ਦੀਆਂ ਇੰਹਨੀਆਂ ਜਿਆਦਾ ਫੈਸਿਲਿਟੀਜ਼ ਨਹੀਂ ਸੀ।
ਹਾਂਜੀ-ਹਾਂਜੀ।
ਸਿਰਫ ਛੋਟੇ-ਛੋਟੇ ਹੋਸਪਿਟਲ ਸੀ। ਜਾਂ ਕੋਈ ਥੋੜੇ ਡਾਕਟਰ ਵਗੈਰਾ ਵੀ, ਬਹੁਤ ਘੱਟ ਸੀ।
ਹਾਂਜੀ।
ਉਸ ਟਾਈਮ ਸੀ, ਕਿ ਬੱਚੇ ਨੂੰ ਜਾਂ ਵੱਡਿਆਂ ਨੂੰ ਘਰੋਂ ਹੀ ਚੀਜਾਂ ਤਿਆਰ ਕਰਕੇ, ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀ, ਦੇਖੋ।
ਹਾਂਜੀ, ਜਿੱਦਾਂ ਕਈ ਮਤਲਬ ਪੁਰਾਣੇ ਟਾਈਮ 'ਚ, ਇੱਦਾਂ ਦਾ ਹੁੰਦਾ ਸੀ। ਕਿ ਜੇ ਤੁਸੀ, ਮਤਲਬ ਤੁਹਾਡੇ ਪੈਰ ਦਾ ਮਾਸ ਫੱਟ ਗਿਆ, ਹੱਥ ਦਾ ਫੱਟ ਗਿਆ ਤੇ ਪਤਾ ਨੀ ਗਰਮ-ਗਰਮ ਜਿਹੜੀ, ਅੱਧੀ ਕੱਚੀ-ਪੱਕੀ ਰੋਟੀ ਹੁੰਦੀ ਏ, ਲਾ ਦਿੰਦੇ ਸੀਗੇ।
ਉਹ ਤੇਲ, ਹਾਂ। ਹਾਂਜੀ ਹਾਂ, ਤੇ ਓਹ ਤੇ ਕੀ ਹੈਗਾ, ਜਦੋ ਮਤਬਲ ਕੇ ਡਾਕਟਰ ਨਾ ਹੋਣ ਕਰਕੇ, ਉਹਨਾਂ ਨੇਂ ਆਪਣੇ ਜਿਹੜੇ ਘਰੇਲੂ ਨੁਕਸੇ ਤੇ, ਉਹ ਬਹੁਤ ਕੰਮ ਕਰ ਗ ਗਏ ਸੀਗੇ। ਜਿਵੇਂ ਕਿ ਤੁਸੀ ਲਾ ਲਓ, ਜਦੋਂ ਬ ਚਿਆਂ ਦੇ, ਫੋੜੇ ਫਿਨਸੀਆਂ ਹੁੰਦੇ ਸੀਗੇ।
ਹਾਂਜੀ-ਹਾਂਜੀ।
ਜਾਂ ਤਾਂ ਉਹਨਾਂ ਨੂੰ ਦੇਖੋ, ਨਿੰਮ ਨਾਲ ਧੋਤਾ ਜਾਂਦਾ ਸੀਗਾ।
ਹਾਂਜੀ-ਹਾਂਜੀ, ਕਈ ਲੋਕ ਹਜੇ ਵੀ ਕਰਦੇ ਹੈਂ, ਇਹਦਾਂ ਦੀ ਚੀਜਾਂ।
ਜਿਵੇਂ ਨਿੰਮ ਦੀਆਂ ਗੋਲੀਆਂ ਹੁੰਦੀਆਂ ਨੇਂ ਦੇਖੋ, ਹੇਨਾ। ਉਹਨਾਂ ਨੂੰ ਰਗੜ ਕੇ, ਇੱਕ ਪੇਸਟ ਬਣਾਇਆ ਜਾਂਦਾ ਸੀਗਾ।
ਹਾਂਜੀ, ਉਹ ਲਾਉਂਦੇ ਸੀਗੇ ਫਿਰ।
ਜੀ ਹਾਂ, ਉਹ ਫੋੜੇ ਫਿਨਸੀਆਂ ਤੇ ਵੀ ਲਾ ਲਓ, ਉਹ ਪੇਸਟ ਲਗਾ ਦਿੰਦੇ ਸੀ। ਜਿਹਦੇ ਨਾਲ ਕਿ ਉਹ ਬਹੁਤ, ਆਰਾਮਦਾਇਕ ਹੁੰਦਾ ਸੀਗਾ।
ਹਾਂਜੀ, ਦਰਦ 'ਚ ਆਰਾਮ ਮਿਲਦਾ ਸੀਗਾ।
ਇੱਕ ਜਿੱਦਾਂ ਕਿ ਨਿੰਮ ਦਾ ਸਰਾੱਕ ਕਹਿੰਦੇ ਨੇ ਦੇਖੋ, ਹਨਾ।
ਹਾਂਜੀ, ਹਾਂਜੀ।
ਉਹ ਬਹੁਤ ਗੁਣਾਕਾਰੀ ਹੈ। ਉਹ ਮੈਂ ਅੱਜ ਕੱਲ੍ਹ ਵੀ, ਉਹਦਾ ਯੂਜ਼ ਕਰਦੀ ਹਾਂ।
ਅੱਛਾ, ਅੱਛਾ।
ਹਾਂਜੀ, ਜਿੱਦਾਂ ਮੇਰੇ ਕੋਈ ਵੀ ਮਤਲਬ, ਪਿੰਪਲ ਵਗੈਰਾ ਨਿਕਲਣੀ ਹੁੰਦੀ ਹੈ ਨਾ
ਹਾਂਜੀ, ਹਾਂਜੀ।
ਮੈਂ ਉਹ ਪਿੰਪਲ ਤੇ ਉਹਨੂੰ ਪੈਲਾਂ ਹੀ ਲਗਾ ਲੈਂਦਾ ਆ ਉਹ ਵਿੱਚ ਹੀ ਦੱਬ ਜਾਦਾ ਨਾ।
ਹਾਂਜੀ ਹੁਣ ਜਿੱਦਾਂ ਤੁਸੀਂ ਕਿਆ ਹਾਲੇ ਪਿੰਪਲ ਵਗੈਰਾ ਤੁਸੀਂ ਲਾ ਦਿੰਦੇ ਹੋ ਹੁਣ ਉਹਦੀਆਂ ਜਗ੍ਹਾ ਵੀ ਫੇਸ ਵੋਸ਼ਾਂ ਨੇ ਲੈ ਲੀਐ। ਦਾ ਕੰਪਨੀ ਨੇ ਕੁਛ ਬਣਾ
ਹਾਂਜੀ ਫੇਸ ਵੋਸ਼ ਜਿਹੜੇ ਕੈਮੀਕਲਸ ਨੇ ਹਨਾ ਉਹ ਵੀ ਹੁੰਦੇ ਨੇ। ਦੇਖੋ ਕਿਉਂਕਿ ਉਹ ਆਪ ਆਪਣੇ ਘਰ ਦੀ ਸ਼ੁੱਧ ਚੀਜ਼ ਹੈ ਜਿਹੜੀ ਉਹ ਹੁੰਦੀ ਹੈ।
ਹਾਂਜੀ ਨੈਚੁਰਲ ਚੀਜ਼ ਨਾਲ ਸਹੀ ਕਰੋ ਤੁਸੀਂ।
ਹਾਂਜੀ ਤੁਸੀਂ ਲਾ ਲਓ ਵੀ ਜਦੋਂ ਆਪਾਂ ਨੂੰ ਸਰਦੀ ਦੇ ਵਿੱਚ ਜ਼ੁਕਾਮ ਹੁੰਦਾ ਨਾ ਆਦਰਕ
ਹਾਂਜੀ।
ਤੇ ਤੁਲਸੀ ਦੇ ਪੱਤੇ ਲੌਂਗ ਲੈਚੀ ਪ ਕੇ ਇੱਕ ਕਾੜਾ ਤਿਆਰ ਕੀਤਾ ਜਾਂਦਾ ਉਹਦਾ
ਹਾਂਜੀ, ਹਾਂਜੀ।
ਜਿਹੜਾ ਕਿ ਲੋਕ ਵੀ ਦੇਖੋ ਲੈਂਦੇ ਨੇਗੇ ਹਨਾ। ਉਹਨਾਂ ਨੂੰ ਖਾਂਸੀ ਜ਼ੁਕਾਮ ਗਲਾ ਸਾਰਾ ਕੁਛ ਹੈ ਜਿਹੜਾ ਉਹ ਠੀਕ ਹੋ ਜਾਂਦਾ ਹੈਗਾ।
ਹਾਂਜੀ।
ਜੀਹਦੇ ਕਰਕੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਰਹਿੰਦੀ ਸੀ।
ਹਾਂਜੀ।
ਪਰ ਜੇੜੇ ਅੱਜ ਕੱਲ ਦੇ ਲੋਕ ਨੇ ਦੇਖੋ ਉਹ ਕੀ ਯੂਜ ਕਰਦੇ ਨੇ ਸੀਰਪਾ
ਹਾਂਜੀ।
ਤੇ ਬੋਤ ਸਾਰੀਆਂ ਜਿਹੜੀਆਂ ਮਤਲਬ ਕਿ ਖੰਘ ਦੀਆਂ ਦਵਾਈਆਂ ਨੇ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਨਸ਼ਾ ਹੁੰਦਾ।
ਹੁਣ ਜਿੱਦਾਂ ਪੈਲੇ ਲੋਕ ਏਦਾਂ ਵੀ ਕਰਦੇ ਸੀ। ਕਿ ਬਈ ਵਿਕਸ ਲਾ ਦਿੰਦੇ ਸੀ ਹੁਣ ਤਾਂ ਪਤਾ ਨਹੀਂ ਸਟੀਮ ਲੈਂਦੇ ਆ ਉਹਦੇ ਵਿੱਚ ਵੀ ਪਤਾ ਨਹੀਂ ਕੁਛ ਪਾਂਦੇ ਆ ਦਵਾਈ ਵਗੈਰਾ 'ਚ ਚੀਜ਼ ਤੇ ਉਹਦੇ ਨਾਲ ਹਾਂਜੀ, ਹਾਂਜੀ। ਤੇ ਹੁਣ ਤਾਂ ਬੋਤ ਜ਼ਿਆਦਾ ਚੇਂਜ ਆ ਗਿਆ।
ਹਾਂਜੀ ਇੱਕ ਹੋਮਿਓਪੈਥਿਕ ਹੈ ਦੇਖੋ ਹੁਣ ਡਾਕਟਰਸ ਨੇਗੇ ਜੇੜੇ ਹੋਮਿਓਪੈਥਿਕ ਵਾਲੇ ਕਹਿੰਦੇ ਹਾਂਗੇ ਆਪਾਂ ਉਹ ਕੀ ਨੇਗੇ ਹਰ ਇੱਕ ਬਿਮਾਰੀ ਦੇ ਲਈ ਅਲੱਗ, ਅਲੱਗ ਤਰ੍ਹਾਂ ਦੀਆਂ ਛੋਟੇ, ਛੋਟੇ ਗੋਲੀਆਂ ਨੇ ਜਿਹੜੀਆਂ ਤਿਆਰ ਕਰ ਲੈਂਦੇ ਨੇ ਹੈਲੋ।
ਹੈਲੋ।
ਹਾਂਜੀ।
ਹੈਲੋ ਹਾਂਜੀ ਆਵਾਜ਼ ਆ ਰਹੀ ਏ।
ਮੈਂ ਕਿਹਾ ਵੀ ਜਿਹੜੇ ਹੋਮਓਪੈਥਿਕ ਵਾਲੇ ਡਾਕਟਰ ਨੇ
ਹਾਂਜੀ, ਹਾਂਜੀ।
ਹੈਲੋ ਘਰ ਕਰਦੇ ਵੀ ਛੋਟੀ ਟੀਆਂ ਗੋਲੀਆਂ ਨੇ ਜਿਹੜੀਆਂ ਉਹ ਤਿਆਰ ਕਰ ਲੈਂਦੇ ਨੇ ਦੇਖੋ ਹਨਾ।
ਹਾਂਜੀ ਹਾਂ ਹਾਂਜੀ ਇੱਧਰ ਵੀ ਹੈ ਹੀ ਹੈਗਾ।
ਹਾਂਜੀ ਉਹ ਦੇਖੋ ਗੋਲੀਆਂ ਨੇ ਜਿਹੜੀਆਂ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਹੈਗੀਆਂ।
ਹਾਂਜੀ ਕਈ ਮਤਲਬ ਏਦਾਂ ਦੇ ਵੀ ਹੁੰਦੇ ਆ ਪੁੜੀਆਂ ਬਣਾਦੇ ਆ ਗੋਲੀਆਂ ਨੂੰ ਪੀਸ ਕੇ ਨਾ ਪੁੜੀਆਂ
ਹਾਂਜੀ, ਹਾਂਜੀ ਬਿਲਕੁਲ ਜੀ, ਬਿਲਕੁਲ।
ਬਟ ਕਈ ਬੰਦਿਆਂ ਨੂੰ ਹੋਮਓਪੈਥਿਕ ਵੀ ਸੂਟ ਕਰ ਜਾਂਦੀਆ।
ਹਾਂਜੀ ਹਾਂ, ਬਹੁਤ ਮਤਲਬ ਕੇ ਲੋਕ ਲੋਕ ਨੇ ਜੇੜੇ ਹੋਮਿ-ਹੋਮਿਓਪੈਥੀ ਡੋਕਟਰ ਤੋਂ ਮੈਡੀਸਨ ਨੇ ਗੇ ਓ ਲੈ ਰੇ ਨੇ ਗੇ।
ਹਾਂਜੀ- ਹਾਂਜੀ।
ਕਿਉਂਕਿ ਬਹੁਤ ਤੋਂ ਲੋਕ ਕੈਂਦੇ ਨੇ ਵੀ ਸਾਨੂੰ ਫ਼ਰਕ ਪੈ ਗਿਆ ਨਾ।
ਹਾਂਜੀ- ਹਾਂਜੀ।
ਏ ਵੀ ਹੈਗਾ।
ਤੇ ਕੁਛ ਡੋਕਟਰਸ ਦੀ ਵੀ ਫੀਸ ਬੋਤ ਜਾਦਾ ਹੁੰਦੀ ਏ।
ਹਾਂਜੀ- ਹਾਂਜੀ, ਬਿਲਕੁਲ।
ਹਾਂਜੀ।
ਤੇ ਹੋਮਿਓਪੈਥਿਕ ਜੇੜੀ ਮੈਡੀਸਨ ਹੁੰਦੀ ਏ ਓ ਕੈਂਦੇ ਨੇ ਵੀ ਦੇਖੋ ਹੱਥ ਨਾਲ ਵੀ ਨੀ ਆਪਾਂ ਨੇ ਲੈਣੀ ਹੁੰਦੀ ਸਿਰਫ ਢੱਕ ਕੰਨ ਦੇ ਵਿੱਚ ਪਾਓ।
ਅੱਛਾ! ਐਦਾਂ ਕਿਉਂ?
ਪਤਾ ਨੀ ਮੈਨੂੰ ਇਸ ਬਾਰੇ, ਰੀਜ਼ਨ ਤਾਂ ਨਈ ਪਤਾ। ਕਿਉਂਕਿ ਮੇਰੇ ਦੀਦੀ ਲੈਂਦੇ ਨੇ ਗੇ ਓ ਐਵੇਂ ਅਪਣੇ ਬੱਚੇ ਨੂੰ ਵੀ ਦਿੰਦੇ ਨੇ, ਦੇਖੋ ਹਣਾ।
ਅੱਛਾ- ਅੱਛਾ। ਮਤਲਬ ਹੁੰਦਾ ਹੋਣਾ ਕੋਈ ਸਿਸਟਮ ਹੁਨ ਵੱਖਰਾ।
ਹਾਂਜੀ- ਹਾਂ। ਤੇ ਓ ਖੁਦ ਵੀ ਲੈਂਦੇ ਨੈ ਗੇ।
ਅੱਛਾ- ਅੱਛਾ ਜੀ।
ਓ ਬਸ ਫੇਰ ਢਕਨ ਦੇ ਵਿੱਚ ਪਾ ਕੇ ਹੀ ਲੈਦੇ ਨੇ ਗੇ।
ਅੱਛ
ਹਾਂਜੀ। ਪਰ ਮੇਰੇ ਹਿਸਾਬ ਨਾਲ ਜੇੜੇ ਵੀ ਨੁਸਖੇ ਨੇ ਗੇ ਪੁਰਾਣੇ ਸਮੇਂ ਆਲੇ ਓ ਬਹੁਤ ਜਾਦਾ ਲੋਕਾਂ ਦੇ ਲਈ ਵਧੀਆ ਨੇ।
ਕਿਉਂਕ ਇੱਕ ਤਾਂ ਏ ਸ਼ੁੱਧ ਤਰੀ ਕੇ ਨਾਲ ਬਣੀ ਹੋਈ ਦਵਾਈ ਹੁੰਦੀ ਐ। ਆਪਾਂ ਨੂੰ ਪਤਾ ਹੁੰਦਾ ਵੀ ਏਦੇ ਵਿੱਚ ਆਪਾਂ ਨੇ ਕੀ ਪਾਇਆ ਹੈਗਾ।
ਹਾਂਜੀ ਜਿੱਦਾਂ ਪੈਲੇ ਗਲਾ ਖ਼ਰਾਬ ਹੁੰਦਾ ਸੀ ਤੇ ਓ ਅਦਰਕ, ਸ਼ੈਦ ਦਿੰਦੇ ਸੀਗੇ।
ਹਾਂਜੀ-ਹਾਂ ਬਿਲਕੁਲ। ਹੁਣ ਵੀ ਤੁਸੀਂ ਲਾ ਲਓ ਕੇ ਜਦੋਂ ਛੋਟੇ ਬੱਚੇ ਦਾ ਨਾ ਢਿੱਡ ਦੁੱਖਦਾ ਹੁੰਦਾ ਹੈਗਾ
ਹਾਂਜੀ- ਹਾਂਜੀ।
ਓਨੂੰ ਦਵਾਈ ਦੇਣ ਦੇ ਬਜਾਏ ਨਾ ਇੱਕ ਹਰੜ ਹੁੰਦੀ ਏ ਛੋਟੀ ਜੀ।
ਹਾਂਜੀ- ਹਾਂਜੀ।
ਓਨੂੰ ਹੀ ਮਤਬਲ ਕਿ ਘਿਸਾ ਕੇ ਦਿੱਤਾ ਜਾਂਦਾ ਕਿ ਬੱਚੇ ਦਾ ਢਿੱਡ ਦੁੱਖ ਨੂੰ ਹੱਟ ਜੇ, ਏ ਬਹੁਤ ਜਾਦਾ ਕਾਮਜਾਬ ਹੈਗੀ।
ਹਾਂਜੀ।
ਕਿਉਂਕਿ ਰੈਮਡੀ ਵੀ ਬਹੁਤ ਵਧੀਐ, ਮੈਂ ਅਪਣੇ ਬੱਚੇ ਲਈ ਵੀ ਖੁਦ ਯੂਜ ਕੀਤੀ ਐ।
ਹਾਂਜੀ, ਕਈ ਬੰਦੇ ਤਾਂ ਐਦਾਂ ਹੁੰਦੇ ਐ ਸਿਰ ਦੁੱਖ ਰਿਆ ਜੀ ਪੈਰਾਸੀਟਾਮੋਲ ਖਾਲੋ। ਅ ਸ਼ਰੀਰ ਦੁਖ ਰਿਆ ਪੈਰਾਸੀਟਾਮੋਲ ਖਾਲੋ। ਓਨਾਂ ਨੂੰ ਐ ਨੀ ਪਤਾ ਓ ਵੀ ਬੋਤ ਹਾਰਮਫੁੱਲ ਹੈਗੀ ਸਾਡੀ ਬੋਡੀ ਲਈ ਵੀ।
ਬਹੁਤ- ਬਹੁਤ ਜੀ।
ਓਦੇ ਨਾਲ ਕਿਡਨੀਆਂ ਵੀ ਡੈਮੇਜ ਹੁੰਦੀਐ।
ਹਾਂਜੀ- ਹਾਂ ਕਿਉਂਕਿ ਲੋਕ ਨੇ ਨਾ ਮਤਬਲ ਕਿ ਅੱਜ ਕੱਲ ਦਵਾਈਆਂ ਦੇ ਪਿੱਛੇ ਥੋੜ੍ਹਾ ਜਾਦਾ ਪੈ ਰੇ ਨੇ ਦੇਖੋ ਹਣਾ।
ਹਾਂਜੀ- ਹਾਂਜੀ। ਕਈ ਲੋਕ ਤਾਂ ਏਦਾਂ ਹੁੰਦੇ ਨੀਂਦ ਨੀ ਆਂਦੀ ਨੀਂਦ ਦੀ ਗੋਲੀ ਖਾ ਲੋ।
ਬਿਲਕੁਲ ਮੈਮ ਆਲਮੋਸਟ ਮੇਰੇ ਹਿਸਾਬ ਨਾਲ ਏਟੀ ਪਰਸੈਂਟ ਲੋਕ ਨੇ ਜਿਹੜੇ ਨੀਦ ਦੀ ਗੋਲੀ ਲੈ ਰਹੇ ਨੇ।
ਹਾਂਜੀ- ਹਾਂਜੀ।
ਕਿਉਂਕਿ ਲੋਕਾਂ ਨੂੰ ਇੱਕ ਨਾ ਆਦਤ ਬਨ ਚੁੱਕੀ ਐ, ਜਿੱਦਾਂ-
ਹਾਂਜੀ, ਹਾਂਜੀ- ਹਾਂਜੀ।
ਸੋ ਆਪਾਂ ਤਾਂ ਇਹੀ ਸਲਾਹ ਦੇਨਾ ਚਾਹੁੰਨੇ ਆ।
ਪਰ ਉਹਨਾਂ ਨੂੰ ਇਹ ਨੀ ਪਤਾ ਫਿਊਚਰ ਚ ਬੋਤ ਪਰੇ ਸਾ਼ਨੀਆਂ ਨੇ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ।
ਹਾਂਜੀ- ਹਾਂਜੀ।
ਬੀ, ਉਹਨਾਂ ਨੂੰ ਘਰ ਤੋਂ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੇ ਆਪਨਾ ਇਲਾਜ ਉਹਨਾਂ ਨਾਲ ਹੋ ਰਿਹਾ ਉ ਸਭ ਤੋਂ ਬੈਟਰ ਰਹੈਗਾ ਆਪਣੇ ਲਈ।
ਹਾਂਜੀ- ਹਾਂਜੀ ਇਹ ਤਾਂ ਐ ਹੀ।
ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਦੇਖੋ ਲੋਕ ਕਰਦੇ ਹੀ ਸੀਗੇ।
ਹਾਂਜੀ ਤੇ ਮੈਂ ਕਹਿ ਰਹੀ ਸੀ ਹੁਣ ਤੁਸੀਂ ਮੈਨੂੰ ਫੋਨ ਕਰ ਲਿਓ ਦਸ ਮਿੰਟ ਹੋਣ ਲੱਗੇ ਨੇ ਠੀਕ ਹੈ ਜੀ।
ਓਕੇ- ਓਕੇ, ਓਕੇ
ਓਕੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।